ਹੈਲੋ-ਹੈਲੋ ਹੈਲੋ
ਹੈਲੋ, ਹਾਂਜੀ ਹਾਂਜੀ-ਹਾਂਜੀ ਸ਼ਸ੍ਰੀ ਅਕਾਲ ਜੀ
ਹਾਂਜੀ-ਹਾਂਜੀ ਵਧੀਆ-ਵਧੀਆ
ਹੋਰ ਚਲੋ ਹੋਰ ਕੀ ਕਰਦੇ
ਬਸ ਉਹਨੇ ਕਾਕੇ ਨੂ ਸ
ਅੱਛਾ-ਅੱਛਾ ਅੱਛਾ-ਅੱਛਾ, ਠੀਕ ਐ, ਠੀਕ ਐ, ਹਾਂਜੀ
ਹਾਂਜੀ-ਹਾਂਜੀ
ਹੋਰ, ਹੋਰ ਡਿਨਰ ਵਗੈਰਾ ਕਰ ਲਿਆ ਖਾਣਾ ਖਾ ਲਿਆ
ਬਸ ਖਾਣ ਲੱਗੇ ਆ
ਅੱਛਾ-ਅੱਛਾ, ਠੀਕ ਐ, ਠੀਕ ਐ ਉਹੀ ਹੋ ਜਾਂਦਾ ਕਈ ਵਾਰੀ ਬੱਚਿਆਂ ਨਾਲ ਵੀ ਹੋ ਜਾਂਦਾ
ਹਾਂਜੀ ਸਹੀ ਗੱਲ
ਹਾਂਜੀ, ਹਾਂਜੀ -ਹਾਂਜੀ ਬਸ ਵਧ ਆਉਂਦੀ ਆ ਫਸਟ ਕਲਾਸ, ਹੋਰ ਹੂੰਛ ਬੱਚੇ ਤੁਹਾਡੇ ਪੜਦੇ ਨੇ ਸਕੂਲ
ਹਾਂਜੀ
ਬੱਚੇ ਮੈਂ ਕਿਹਾ ਜਾਂਦੇ ਤੁਹਾਡੇ ਸਕੂਲ
ਹਾਂਜੀ-ਹਾਂਜੀ ਜਾਣਦੇ ਨੇ ਨਾ
ਅੱਛਾ -ਅੱਛਾ। ਚਲੋ ਠੀਕ ਹੈ ਵਧੀਆ ਹੋਰ ਕਿਹੜੀ ਕਲਾਸ ਵਿੱਚ
ਅ ਨਰਸਰੀ ਅ ਯੂ ਕੇਜੀ ਚ
ਅੱਛਾ ਯੂਕੇਜੀ ਚ ਠੀਕ ਹੈ ਠੀਕ ਹੈ
ਹਾਂ ਹੂੰ, ਹਾਂ ਸਭ ਵਧੀਆ ਠੀਕ ਹਾਂਜੀ ਵਧੀਆ ਕਰ ਰਿ ਘਰ ਹੀ ਕੋਚ ਘਰ ਹੀ ਮੈਂ ਆਪ ਹੀ ਪੜ੍ਹਾ ਦਿੰਨੀ ਆ
ਅੱਛਾ-ਅੱਛਾ ਠੀਕ ਹੈ ਸਗੋਂ ਸਭ ਤੋਂ ਵਧੀਆ ਘਰ
ਹਾਂਜੀ ਹ ਹੁਣ ਛੋਟਾ ਨਾ ਤੇ ਹੁਣ ਪੜ੍ਹਾ ਸਕਦੀ ਹਾਂ ਫ ਜਿ ਵੱਡਾ ਹੋਇਆ ਫਿਰ ਕਲਾਸ ਵਿੱਚ ਜਿੰਨੀ ਕਲਾਸ ਵੱਡੇਗੀ ਮੈਂ ਆਪੇ ਪੜ੍ਹਾ ਲਵਾ
ਹਾਂ ਓਦਾਂ ਵੀ ਕੋਚਿੰਗ ਦੀ ਬੜੀ ਫੀਸ ਹੁੰਦੀ ਹੈ, ਬਹੁਤ ਛਿਲ ਲਾਉਂਦੇ ਨੇ ਕੋਚਿੰਗ ਵਾਲੇ ਵੀ, ਹਾਂਜੀ -ਹਾਂਜੀ। ਹਾਂ, ਚ ਹਾਂ ਹੋਰ, ਅਸੀਂ ਵਧੀਆ ਬਸ ਕਲਾਸ ਬਾਜ਼ਾਰ ਘੁੰਮਣ ਆਏ ਸੀ ਜਰਾ ਹੁਣੇ ਬਜ਼ਾਰੋਂ ਆਏ ਸੀਗੇ, ਹਾਂ-ਹਾਂ।
ਹੋਰ ਮੌਸਮ ਕਿਵੇਂ ਜਿਹੇਹਾ ਉੱਥੇ
ਮੌਸਮ ਤੇ ਇੱਥੇ ਬਹੁਤ ਜਿਆਦਾ ਤੇ ਬਹੁਤ ਜ਼ਿਆਦਾ ਲੋਕ ਹੈ ਏਸੀ ਤੋਂ ਬਿਨਾਂ ਤਾਂ ਬਿਲਕੁਲ ਬੈਠੇ ਹੀ ਨਹੀਂ ਜਾ ਰਹੇ ਨਾ। ਹਾਂ, ਹਾਂਜੀ-ਹਾਂਜੀ। ਹਾਂ ਤੁਹਾਡੀ ਆਵਾਜ਼ ਬੜੀ ਕੱਟ ਕੱਟ ਕੇ ਆ ਰਹੀ ਹੈ, ਸਮਝ ਨਹੀਂ ਆ ਰਹੀ ਤੁਹਾਡੀ ਆਵਾਜ਼।
ਹਾਂਜੀ ਉਹ ਨੈਟਵਰਕ ਨਹੀਂ ਪਕੜਦਾ ਪਿਆ ਹੋਣੈ।
ਹਾਂਜੀ-ਹਾਂਜੀ।
ਹੂੰ, ਰਕੋ ਮੈਂ ਬਾਰ ਦ ਹਾਂਜੀ ਬਹੁਤ।
ਹਾਂ, ਹਾਂਜੀ ਹਾਂਜੀ ਆ ਰਹੀ ਹੈ ਹੁਣ ਆ ਰਹੀ ਹੈ ਹਾਂਜੀ। ਚਲੋ, ਹੋਰ ਤੁਹਾਡੀ ਹੋਬੀਜ਼ ਵ
ਹਾਂਜੀ, ਹਾਂਜੀ ਬੋਲੋ ਬੋਲੋ।
ਮੈਂ ਕਿਹਾ ਤੁਹਾਡੀ ਹੋਬੀਜ਼ ਵਗੈਰਾ ਕੀ ਹੈ?
ਹੈਂ?
ਹੋਬੀਜ਼ ਹੋਬੀਜ਼ ਤੁਹਾਨੂੰ ਕੀ ਪਸੰਦ ਹੈ?
ਹਾਂਜੀ, ਅਵਾਜ਼ ਬੜੀ ਘੱਟ ਘੱਟ ਆ ਰਹੀ ਤੁਹਾਡੀ ਅੱਛਾ ਅੱਛਾ।
ਸੰਦੇ
ਅੱਛਾ। ਠੀਕ ਹੈ ਠੀਕ ਹੈ, ਹਾਂ ਚਲੋ ਵਧੀਆ ਹੁੰਦਾ ਸਵਾਦ ਹੁੰਦਾ। ਬਸ ਵਧੀਆ ਫਸਟ ਕਲਾਸ ਹਾਂ। ਹੋਰ ਓਦਾਂ ਤੁਹਾਡੀਆਂ ਖੇਡਾਂ ਖੁਡਾਂ ਕੋਈ ਪਸੰਦ ਹੈਗੀਆਂ ਨੇ ਜਿੱਦਾਂ ਬੈਡ ਬੈਡਮਿੰਟਨ ਖੇਡਦੇ ਹਾਂ, ਜਿੱਦਾਂ ਬੈਡਮਿੰਟਨ ਖੇਡੀ ਦਾ ਸੀ। ਚਿੜੀ ਛਿੱਕਾ ਨੀ ਖੇਡਦੇ ਅਸੀਂ ਹਾਂ ਮੈਂ ਕਿਹਾ ਪਸੰਦ